ਹੈਲੋ।
ਹਾਂਜੀ, ਸਤ ਸ਼੍ਰੀ ਕਾਲ।
ਸਾ ਸ੍ਰੀ ਕਾਲ ਜੀ, ਹੋਰ ਕੀ ਹਾਲ ਚਾਲ?
ਮੈਂ ਬਸ ਵਧੀਆ, ਤੁਸੀਂ ਸੁਣਾਓ ਕੀ ਕਰਦੇ ਪੇਔ?
ਬਸ ਮੈਂ ਵੀ ਵਧੀਆ, ਬਸ ਬੈਠੇ ਦੇ ਸੀ ਵੇਲੇ ਖਾਣਾ ਵਗੈਰਾ ਖਾ ਕੇ।
ਅੱਛਾ ਅੱਛਾ, ਕੋਈ ਨੀ ਮੈਂ ਤੁਹਾਨੂੰ ਬਿਜੀ ਕਰਨ ਵਾਸਤੇ ਈ ਫੋਨ ਕੀਤੈ।
ਹਾਂਜੀ, ਕੋਈ ਗੱਲ ਨੀ ਦੱਸੋ ਕੀ ਬਿਜ਼ੀ ਕਰਨੈ ਤੁਸੀਂ ਸਾਨੂੰ।
ਮੈਂ ਨਾ ਅ ਅਸੀਂ ਬੈਠੇ ਹੋਏ ਸਾਰੇ ਮੈ ਕੈ ਪਲੈਨ ਬਣਾਂਦੇ ਪੇ ਕਿਤੇ ਘੁੰਮਣ ਜਾਣ ਦਾ।
ਅੱਛਾ ਅੱਛਾ, ਹਾਂਜੀ ਕਿੱਥੇ ਜਾਣਾ? ਹਾਂ, ਏ ਤੇ ਹੈ। ਹਾਂਜੀ ਹਾਂਜੀ, ਦੱਸੋ।
ਤੁਸੀਂ ਦੱਸੋ ਤੁਵਾਡਾ ਕੀ ਹੈ ਕੋਈ ਪਲੈਨ ਕਿਤੇ
ਮੇਰਾ ਤੇ ਐਏ ਸੀ ਕੀ ਚਲੋ ਮੈ ਕੁਛ, ਕਿਤੇ ਮਤਬ ਕਿਤੇ ਹਿਲ ਸਟੇਸ਼ਨ ਤੇ ਚੱਲਦੇ ਆ।
ਬਸ ਮੈਂ ਪਤਾ ਮੈਂ ਵੀ ਏਈਓ ਬੋਲਿਆ, ਮੈਂ ਕਿਆ ਕਿਸੇ ਹਿਲ ਸਟੇਸ਼ਨ ਚਲੋ ਗਰਮੀ ਹੈਗੀ ਨਾ ਇਸ ਵਕਤ ਤੇ ਉੱਥੇ ਜਾਣ ਦਾ ਈ ਮਜ਼ਾ ਜੇ। ਹੋਰ ਤੇ ਕਿਤੇ ਜਾਣ ਦਾ ਕੋਈ ਮਜ਼ਾ ਨੀ ਹੈਗਾ। ਤੇ ਉੱਥੇ ਚਲੋ ਫੇਰ ਕੱਠ ਅ ਤੁਸੀਂ ਉਨਾ ਨੂੰ ਵੀ ਤਿਆਰ
ਹਾਂ ਹਾਂਜ ਜੀ ਹਾਂਜੀ ਉਹਨਾਂ ਨੂੰ ਵੀ ਕਹਿੰਦੇ ਆਂ, ਤੇ ਤੁਸੀਂ ਵੀ ਭਾਬੀ ਨੂੰ ਤਿਆਰ ਕਰਾ ਲੈਨਾ, ਸਾਰੇ ਕੱਠੇ ਹੋ ਕੇ ਚੱਲਦੇ ਆਂ। ਹਨਾ, ਮਜ਼ਾ ਆਏਗਾ। ਅਲੱਗ ਅਲੱਗ ਤਰ੍ਹਾਂ ਦੇ ਸਭ ਆਪਣੇ ਆਪਣੇ ਪਸੰਦ ਦੇ ਖਾਣੇ ਵਗੈਰਾ ਬਣਾ ਕ ਕੇ ਲੈ ਕੇ ਜਾਣਗੇ।
ਈ ਗੱਲ ਏ, ਮੈਂ ਵੀ ਮੈਂ ਨਾ ਸੋਚ ਰਹੀ ਸੀ ਮੈਂ ਕਿਆ, ਬਾਹਰੋਂ ਵੀ ਨਾ ਥੋੜਾ ਬਹੁਤ ਖਾਵਾਂਗੇ ਥੋੜਾ ਬਹੁਤ ਘਰੋਂ ਲੈ ਕੇ ਜਾਂਗੇ। ਘਰ ਘਰੋਂ ਲੈ ਕੇ ਜਾਣ ਦਾ ਮਜ਼ਾ ਈ ਵੱਖ
ਮਜ਼ਾ ਵੱਖਰਾ ਜ ਹਾਂ। ਜਿਵੇਂ ਕੋਈ ਪਾਸਤਾ ਬਣਾਲੇ ਹੈ ਨਾ ਸਪਾਈਸੀ ਜਿਆ ਪਾਸਤਾ ਬਣਾ ਲੇ, ਕੋਈ ਮਤਲਬ ਜੇ ਕਿਸੇ ਨੂੰ ਮਨਚੂਰੀਅਨ ਬਨਾਣਾ ਆਂਦਾ ਐ ਤੇ ਉਹ ਥੋੜ੍ਹਾ ਜਿਹਾ ਮਤਲਬ ਗ੍ਰੇਵੀ ਵਾਲਾ ਮਨਚੂਰੀਅਨ ਬਣਾ ਲੇ। ਕੋਈ ਇਸ ਤਰ੍ਹਾਂ ਮਲ ਕਿ ਏਸ ਤਰ੍ਹਾਂ ਦੀ ਵੈਜ ਮਤਲਬ ਕਿ ਬਨਾਣ ਕਿ ਜਿਹੜੀਆਂ ਮਤਲਬ ਬੱਚੇ ਵੀ ਖੁਸ਼ ਹੋ ਕੇ ਖਾ ਲੈਣ ਕਿ ਕਿਉਂਕਿ ਜਦੋਂ ਅਸੀਂ ਘਰ ਵਗੈਰਾ ਮਤਲਬ ਕਰਾਂਗੇ ਬੱਚਿਆਂ ਦਾ ਮਨ ਵੀ ਉਹੋ ਜਿਹਾ ਹੋ ਜਾਂਦਾ ਐ, ਸਫੋਕੇਸ਼ਨ ਵਗੈਰਾ ਹੋ ਜਾਂਦੀ ਗਰਮੀ ਦਾ ਮੌਸਮ, ਤੇ ਬੱਚਿਆਂ ਦਾ, ਬੱਚੇ ਇਹੋ ਜਿਹੇ ਚਟਪਟ ਟੀਆਂ ਚੀਜ਼ਾਂ ਖਾਣ ਨੂੰ ਈ ਮੰਗਦੇ ਆ। ਬੱਚਿਆਂ ਨੇ ਰੋਟੀ ਨੀ ਖਾਣੀ। ਤੇ ਰੋਟੀ ਬਾਰੇ ਤਾਂ ਅਸੀਂ ਨਾ ਹੀ ਸੋਚੀਏ ਤੇ ਗੱਲ ਅਅ
ਸੱਚੀ ਉਹ ਤੇ ਨੀ ਬੱਚੇ ਖਾਂਦੇ, ਅਸੀਂ ਸਗੋਂ ਆਪੇ ਜਦੋਂ ਛੋਟ ਟੇ ਹੁੰਦੇ ਸੀ, ਜਦੋਂ ਮੰਮੀ ਨਾਲ ਚਾਲਾਂ ਘੁੰਮਣ ਤੇ ਮੰਮੀ ਨੇ ਕੋ ਪੂੜੀਆਂ ਬਨਾ ਲੇਨੀਆ। ਤੇ ਉਹ ਦੋ ਤਿੰਨ ਚੀਜ਼ਾਂ ਹੋਰ ਮੰਮੀ ਨੇ ਆਲੂ ਪੂੜੀਆਂ ਬਣਾ ਲੀਆਂ ਫਿਰ ਮੈਗੀ ਬਣਾ ਲੈਂਦੀ ਸੀ ਮੈਂ ਕਰੋਨੀ ਬਣਾ ਲੈਣੀ,
ਹਾਂ-ਹਾਂ।
ਹੁੰਦੀ ਸੀ ਨਾ ਸੀ ਕਰਦੇ ਸੀ ਅਹ ਵਾਟਰ ਕੂਲਰ ਲੈਣਾ ਉਹ ਚ ਬੜ ਸਾਰੀ ਬਰਫ਼ ਪਾ ਕੇ ਨਾ, ਤੇ ਆਪਣੀ ਛੋਟੀ ਜਿਹੀ ਦਾਦਾ ਸਵਾਰੀ ਸਾਰੀ, ਕੋਲਡ ਡਰਿੰਕ ਦੀ ਬੋਟਲ ਰੱਖ ਤੋਂ ਟੈਟਰਾ ਪੈਕਸ ਰਗ ਤੋਂ ਸਾਨੂੰ ਬੜਾ ਮਜ਼ਾ ਆਂਦਾ ਸੀ, ਹੈ ਹੈਨੀ ਸੀ ਬਜ਼ਾਰੋਂ ਵੀ ਖਾਵਾਂਗੇ ਬਾਜ਼ਾਰੋਂ ਵੀ ਖਾਣਾ ਪਰ ਵੀ ਲੈ ਕੇ ਜਾਣਾ ਪਾਪਾ ਨੂੰ ਲੂੱਟਨ ਮਜ਼ਾ ਆਉਂਦਾ ਸੀ ਸਾਨੂੰ ਇੰਜੋਏ ਕਰਦੇ ਸੀ ਅਸੀਂ ਉਸ ਟ੍ਰਿਪ ਨੂੰ ਮੇਰਾ ਉਹੀ ਦੁਬਾਰਾ ਕਰਨ ਤੇ ਮਨ ਕੀ ਚਲੋ ਸਾਰੇ ਘੁੰਮ ਕੇ ਆਈਏ। ਮੈਂ ਕਿਹਾ ਚਲੋ ਤੁਹਾਨੂੰ ਪੁੱਛਾ ਫੋਨ ਕਰਕੇ ਤੁਸੀਂ ਅ ਕਿਤੇ ਹੋਰ ਤੇ ਨੀ ਪਲੈਨ ਬਣਾਏ ਦਾ,
ਅਸੀਂ ਬਣਾਉਂਦੇ ਸੋਚਦੇ ਵੀਏ ਅਸੀਂ ਪਰ ਹੁਣ ਤੁਹਾਡਾ ਫੋਨ ਆ ਗਿਆ ਤੇ ਹੁਣ ਤੇ ਮੈਂ ਤਾਂ ਕਹਿਣੀ ਆ ਕਿ ਪਲੈਨ ਬਣਾਓ ਸਾਰੇ ਮਿਲ ਕੇ ਚੱਲਦੇ ਹਾਂ ਅਸੀਂ,
ਹੋਰ ਕੀ ਸਾਰੇ ਜ ਇੱਥੇ ਜਾਓ ਨਾ ਉਹ ਅਲੱਗ ਹੀ ਮਜ਼ਾ ਹੈਗਾ ਵ ਮੈਂ ਤਾਂ ਹੀ ਪੁੱਛਿਆ ਮੈਂ ਕਿਹਾ ਪੁੱਛ ਲਾਂ ਕਿਤੇ ਤੁਸੀਂ ਬਿਜ਼ੀ ਨਾ ਹੋਵੋ।
ਨਹੀਂ ਨਹੀਂ ਬਿਜੀ ਦਾ ਦਾ ਹੋਣਾ ਨਹੀਂ ਨਹੀਂ ਬਿਜੀ ਦਾ ਹੁਣ ਬਸ ਇਹ ਕਿ ਸੋਚਦੇ ਪਏ ਸੀ ਬੱਚੇ ਵੀ ਕਾਹਲੇ ਪਏਦੇ ਸੀ ਮੰਮਾ ਪੂਰੀ ਛੁੱਟੀਆਂ ਹੁਣ ਪੜ੍ਹੀ ਜਾਈਏ ਕਿਤੇ ਘੁਮਾ ਕੇ ਲਿਆਓ। ਸਾਨੂੰ ਤੇ ਆਈਏ ਸੋਚਦੇ ਹੋਏ ਸੀ। ਫਿਰ ਸ ਫੇਰ ਵਿੱਚੋਂ ਸੋਚਣ ਲੱਗਏ ਹਾਂ ਕਾਰ ਕੌਣ ਚਲਾਏਗਾ ਕਿਹਨੂੰ ਆਉਂਦੀ ਹੈ ਕਾਰ। ਚਲਾਉਣੀ ਫੇਰ ਇਹ ਦਮ ਫਿਰ ਇਹਦ ਬੱਸਾਂ ਵਿੱਚ ਤੇ ਟ੍ਰੇਨਾਂ ਚ ਦਬਾਰਾ ਖਾਂਦਾ ਨੀ ਕਿਉਂਕਿ ਇਹੋ ਜਿ ਤੇ ਇਹੋ ਜਿਹੇ ਜੇ ਸਟੇਸ਼ਨ ਮੈਂ ਤੇ ਜਾਣਾ ਹੋਏ ਨਾ ਘੁੰਮਣ ਤੇ ਫਿਰ ਇਹਦੇ ਘਰ ਹੀ ਬਰਫ਼ ਆਂਦੀ ਹੈ। ਤੇ ਅਸੀਂ ਫੇਰ ਉਹੀ ਸੋਚਦੇ ਵੀ ਤੇ ਹੁਣ ਤੁਹਾਡਾ ਫੋਨ ਆ ਗਿਆ ਤੁਸੀਂ ਦੱਸੋ ਕਾਰ ਪ੍ਰੋਵਾਈਡ ਹੋ ਸਕਦੀ ਹੈ ਤੇ ਫੇਰ ਸਾਰੇ ਮਿਲ ਕੇ ਚੱਲ
ਅਸੀਂ ਨਾ ਹਾਂ ਵੱਡੀ ਵਾਲੀ ਕਰ ਲੈਂਦੇ ਹਾਂ ਕੋਈ ਗੱਡੀ ਤੇ ਸਾਰੇ ਚੱਲ ਪੈਂਦੇ ਆ ਫਿਰ ਉੱਥੇ। ਤੇ ਆਪਣਾ ਆਪਣਾ ਕਰ ਲਾ ਫੇਰ ਇਕੱਠੇ ਰਲ ਮਿਲ ਕੇ ਜਿੰਨਾ ਕਾਂਟੀ ਬਣਦੀ ਸਾਡੀ ਸਾਰਿਆਂ ਹੋਰ ਕੀ ਤੁਸੀਂ ਕੀ ਬਣਾ? ਲਿਆਓਗੇ ਕਿ
ਮੈਂ ਤੇ ਬਈ ਮੈਨੂੰ ਆਂਦਾ ਸਭ ਤੋਂ ਵਧੀਆ ਬਣਾਣਾ ਢੋਕਲਾ ਮੈਂ ਢੋਕਲਾ ਬਣਾ ਕੇ ਲੈਵਾਂਗੀ। ਤੇ ਉਹ ਥੱਲੇ ਵਲੇ ਭਾਬੀ ਹੈ ਉਹ ਬਣਾਂਦੇ ਨੇ ਕੀ ਕਹਿੰਦੇ ਪਾਸਤਾ ਉਹ ਬਣਾ ਲੈਣਗੇ ਤੇ
ਕੈ
ਤੇ ਉਹ ਦੂਜੇ ਭਾਬੀ ਹੋਰ ਸਾਨੂੰ ਪਤਾ ਨੀ ਅੱਜ ਤਕ ਕੀ ਉਹਨਾ ਨੂੰ ਸਹੀ ਤਰ੍ਹਾਂ ਆਂਦਾ ਹੈ ਹਸੀਂ ਨਾ ਖਾਧਾ।
ਮੈਨੂੰ ਮੋਮੋਜ਼ ਅੱਛੇ ਆਂਦੇ ਬਣਾਣੇ ਮੈਂ ਮੋਮੋਸ ਬਣਾ ਕੇ ਲਵਾਂਗੀ ਬੱਚੇ ਬੜੇ। ਖੁਸ਼ ਹੋ ਗਏ ਖਾਣਗੇ।
ਅੱਛਾ ਤੁਹਾਨੂੰ ਮੋਮਜ ਆਂਦੇ ਹੁਣ ਜਿਹੜੇ ਢਾਡੇ ਵਾਲੇ ਵੱਡੇ ਹੈਗੇ ਨੇ ਉਹਨਾਂ ਨੇ ਸਾਨੂੰ ਪਤਾ। ਪਤਾ ਨੀ ਨਾਲ ਸੀ ਉਹਨਾਂ ਦੇ ਹੱਥ ਦਾ। ਆਦਾ ਕੁਛ ਖਾਧਾ ਤੇ ਨਾ ਸਾਨੂੰ ਪਤਾ ਏ।
ਮੈਂ ਵੀ ਨਹੀਂ ਖਾਧਾ ਮੇਰੇ- ਮੇਰੇ ਵੀ ਭਾਗ ਨੀ ਖੁੱਲ੍ਹੇ ਅਜੇ।
ਭਾਗ ਖੋਲੋ ਨਾ ਫੇਰ। ਉਹਨਾਂ ਦੇ ਅੰਦਰ ਖਾ ਕੇ ਦੱਸੋ ਕੀ ਬਣਾਦੇ ਨੇ।
ਨਾ-ਨਾ ਮੈਂ ਤੇ ਹੁਣ ਅੱਧੀ ਰੋਟੀ ਖਾਧੀ ਜਿਹੜੀ ਸਿੰਪਲ ਦਾਲ ਸਬਜ਼ੀ ਵਗੈਰਾ ਬਣਦੀ। ਬਣਦੀ ਆ ਕੁਛ ਐਕਸਟਰਾ ਨੀਂ ਹਾਲਾਂਕਿ ਮੈਂ ਇੱਕ ਵਾਰੀ ਘਰ। ਬਣਾਏ ਸੀ ਅਹ ਚੀਜ਼ ਬੋਲਸ ਬਣਾਈਆਂ ਸੀ ਮੈਂ ਪਰ ਐ ਨਾ ਗਰਮ- ਗਰਮ- ਗਰਮ ਖਾਣ ਤੇ ਮਜ਼ਾ ਆਦਾ। ਇਸ ਕਰਕੇ ਫੇਰ ਇਹਦਾ। ਜਾਣ ਦਾ ਤੇ ਮੈਨੂੰ ਹੈ ਨੀਂ। ਕਿ ਬੰਦਾ ਲਜਾਵੇ। ਘਰ ਗਰਮ-ਗਰਮ ਹੋਏ ਤੁਸੀਂ ਇਹਨੂੰ ਤਲ ਕੇ ਖਾ ਲੋ। ਚੀਜ਼ ਬੋਲਸ ਬਣਾਏ ਸੀ ਰਾਤ ਫੇਰ।
ਮੈਂ ਤੇ ਫੇਰ ਮੈਂ ਕਚੋਰੀਆਂ ਵਗੈਰਾ ਵੀ ਬਣਾ ਲੈਂਣੀ ਹਾਂ। ਪਰ ਇਹ ਫੇਰ ਇਹ ਨਾ ਮਤਲਬ ਕਿ ਅਹ ਦੇ। ਵਿੱਚ ਨਾ ਬੰਦਾ ਆਲਸ ਮਾਰ ਜਾਂਦਾ ਇਹਦੇ ਚ ਨਾ ਬੜੀ ਮਿਹਨਤ ਲੱਗਦੀ। ਏ ਅਸੀਂ ਕਹਿੰਦੇ ਕਿ ਜਿੰਨੀ ਜਿਹੜੀ ਚੀਜ਼ ਇੰਸਟੈਂਟ ਬਣਨਾ ਉਹ ਚੀਜ਼ਾਂ ਵੱਲ ਧਿਆਨ ਮਾਰੋ ਕਿ ਚਲੋ। ਇਹ ਜਿਹੜਾ ਢੋਕਲਾ ਵਾ ਤੇ ਉਹਨੂੰ। ਬੈਟਲ ਨੂੰ ਅਸੀਂ ਘੋਲਣਾ ਵਾ, ਤੇ ਉਹਨੂੰ ਰੱਖ ਦੇਣਾ ਵਾ ਫੇਰ ਇਨੋ ਦਸ ਮਿੰਟ ਪਹਿਲੇ ਪਾ ਕੇ ਤੇ ਉਹਨੂੰ ਓਵਨ ਚ ਪਾ ਲੈਣਾ ਵਾ, ਤੇ ਉਹਨੇ ਬੰਨ ਕੇ ਬਾਹਰ ਆ ਜਾਂਦਾ ਵਾ, ਮੁੜ ਕਿ ਤੜਕਾ ਲਗਾ ਕੇ ਉੱਪਰ ਪਾ ਦੇਣਾ। ਤੇ ਉਹ ਹੀ ਚੀ। ਹਾਂ ਤੇ ਫੇਰ ਚੀਨੀ ਤੇ ਉਹਦਾ ਘੋਲ। ਨਿੰਬੂ ਦਾ ਘੋਲ ਬਣਾ ਕੇ ਉਹ ਚ ਡੋਕਲਾ ਡਿੱਪ ਕਰਕੇ ਰੱਖ ਦੇਣਾ ਬਸ ਇੰਨਾ ਸੌਖਾ ਕਰਦੇ ਹਰ ਕੋਈ ਕਰਦੇ ਨੇ।
ਸਹੀ ਨਹੀਂ ਮੈਨੂੰ ਮੈਂ ਆਵਾਂਗੀ ਨਾ ਤੁਹਾਡੇ ਘਰ ਵਿੱਚ
ਹਾਂ ਮੈਨੂੰ ਮੈਨੂੰ ਨਾ ਤੁਸੀਂ ਦੱਸ ਦੇਣਾ ਕਿ ਮੈਂ ਆ ਰਹੀ ਹਾਂ ਫੇਰ ਮੈਂ ਬਣਾ ਕੇ ਰੱਖਾਂਗੀ ਨਾ। ਮੈਨੂੰ ਏਦਾਂ ਬਿਨਾਂ ਦੱਸਿਆ ਆਉਗੇ ਤੇ ਫੇਰ ਥੋੜੀ ਤਿਆਰੀ
ਨਹੀਂ ਨਹੀਂ ਫੇਰ ਤੇ ਨਹੀਂ ਫੇਰ ਫੇਰ ਤੇ ਨੀ ਮੈਂ ਪਹਿਲੇ ਤੁਹਾਨੂੰ ਦੱਸਦਾਗੀ ਕਿ ਮੈਂ ਆ ਰਹੀ ਹਾਂ ਘਰ ਤੋਂ ਤੁਸੀਂ ਬਣਾਓ। ਅੱਛਾ ਮਜ਼ਾ ਆਉਂਦਾ ਵੈਸੇ ਡੋਕਲਾ ਵੇਖ ਵਾਰੀ ਮੈਂ ਘਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਡੋਕਲਾ ਮੇਰਾ ਤੇ ਉਹ ਵੇਸਨ ਦਾ ਬੈਟਰ ਸੀ ਉਹ ਤੇ ਇੱਦਾਂ ਬਣ ਗਏ ਜਿਸ ਸਮੇਂ ਆਪਣੇ ਪਕੌੜੇ ਤਲਣੇ ਹੈਗੇ ਨੇ
ਨਹੀਂ ਨਹੀਂ ਪਤਾ ਕੀ ਇਹਦੇ ਚ ਥੋੜ੍ਹੀ ਜਿਹੀ ਥੋੜਾ ਜਿਹਾ ਨਾ ਇਹਦੇ ਚ ਸੂਜੀ ਮਿਕਸ ਕਰਨੀ ਪੈਂਦੀ ਏ। ਸ਼ਾਇਦ ਕਈ ਸੂਜੀ ਮਿਕਸ ਕਰਦੇ ਨੇ ਤੇ ਤੇ ਇਹਦੇ ਚ ਨਾ ਮਤਲਬ ਇਨੋ ਦੇ ਨਾ ਕਈ ਲੋਕ ਤੇ ਮਿੱਠਾ ਸੋਡਾ ਪਾ ਦਿੰਦੇ ਨੇ
ਅੱਛਾ
ਉਹ ਜਿਹੜਾ ਕਿ ਬੇਕਿੰਗ ਸੋਡਾ ਪਾ ਦਿੰਦੇ ਨੇ ਬੇਕਿੰਗ ਸੋਡਾ ਜਿਹੜਾ ਹੁੰਦਾ ਨਾ ਉਹਦੇ ਨਾਲ ਸਹੀ ਤਰ੍ਹਾਂ ਦੀ ਫਲਫਿੰਗ ਨੀ ਹੁੰਦੀ ਬ੍ਰੈਡ ਟਾਈਪ ਨਹੀਂ ਆਉਂਦੀ।
ਹੂੰ ਹੂੰ
ਤੇ ਜਦੋਂ ਅਸੀਂ ਇਨੋ ਦੇ ਪ ਇਨੋ ਦੇ ਪੈਕ ਕਿਟ ਪਾਵਾਂਗੇ ਨਾ ਔਰ ਇਹ ਨਾ ਪੂਰੀ ਬ੍ਰੈਡ ਵਗਨ ਫਲੱਫੀ ਜਿਹਾ ਬਣਦਾ
ਅੱਛਾ, ਅੱਛਾ ਕੋਈ ਨੀ ਮੈਂ
ਖਵਾਇਆ ਘਰ ਬੱਚੇ ਬੜਾ ਪਸੰਦ ਕਰਦੇ ਸੀ।
ਵਧੀਆ ਮੈਂ ਕਹਿੰਦੀ ਬੱਚੇ ਨੂੰ ਘਰੋਂ ਬਣਾ ਕੇ
ਹੂੰ ਤੇ ਮੈਂ ਉਹੀ ਸੋਚਦੀ ਜੇ ਨਹੀਂ ਡੁੱਬ ਢੋਕਣਾ ਸਵੇਰੇ ਜਾਣ ਟਾਈਮ ਤੇ ਫੇਰ ਹੋਰ ਕੀ ਕਹਿੰਦੇ ਨੇ ਉਹਨੂੰ ਹੋਰ ਵੀ ਆਈਟਮਾਂ ਬਣਾਣੀਆਂ
ਮੈਨੂੰ ਫਰੂਟ ਕਰੀਮ ਵੀ ਬਣਾਣੀ ਆਉਂਦੀ ਹੈ ਫਰੂਟ ਕਰੀਮ ਮੈਂ ਘਰ ਬਣਾਈ ਹੈ ਦੋ ਤਿੰਨ ਵਾਰੀ ਬ ਚੇ ਬੜੇ ਖੁਸ਼ ਹੋ ਖਾਂਦੇ ਨੇ ਉਹ ਤੇ ਦੋਨੋਂ ਦੇ ਘਰ ਜਾਵਾਂ ਤੇ ਉਹ ਕਹਿੰਦੇ ਨੇ ਚਾਚੀ ਚਾਚੀ ਬਣਾਓ ਬਣਾਓ ਫਰੂਟ ਕਰੀਮ ਬਣਾਓ ਫੂਟ ਕਰੀਮ ਬਣਾਓ
ਫਰੂਟ ਕਰੀਮ ਅਜੇ ਉਹ ਕੁਛ ਵੀ ਨੀ ਉਹ
ਉਹ ਤੇ ਹਾਂ ਸਿੰਪਲ ਜੀ ਹੁੰਦੀ ਪਰ ਟੇਸਟੀ ਬਣਦੀ ਬਹੁਤ ਉਹ ਉਹ ਨੂੰ ਬਸ ਥੋੜਾ ਉਹਨੂੰ ਉਹਨੂੰ ਬੀਟ ਕਰਨਾ ਪੈਂਦਾ ਔ
ਬੀਟ ਹਾਂ ਬਸ ਬਸ ਉਹਨਾਂ ਬੱਚਿਆਂ ਨੂੰ ਜਿੱਥੋਂ ਚੀਜ਼ ਮਿਲਣੀ ਹੈ ਵਧੀਆ ਖਾਣਦੀ ਉਹਨਾਂ ਨੇ ਤਾਂ ਉਹਨਾਂ ਨੂੰ ਕਹਿਣਾ ਤੇ ਜੇ ਮਾਂ ਨੇ ਨਾ ਬਣਾ ਕੇ ਖਵਾਈ ਹੋਏਗੀ ਤੇ ਫਿਰ ਉਹ ਕਿੱਥੋਂ ਖਾਣਗੇ
ਆਹੋ ਉਹ ਨਹੀਂ ਹੋ ਸਗੋਂ ਉਸ ਤੋਂ ਬਾਅਦ ਉਹਨਾਂ ਸਹੀ ਗੱਲ ਏ ਬਾਅਦ ਚ ਜਦੋਂ ਫਿਰ ਇੱਕ ਦੋ ਵਾਰੀ ਖਾਧੀ ਤੇ ਫਿਰ ਉਹਨੇ ਆਪਣੀ ਮੰਮੀ ਨੂੰ ਜਿੱਦ ਕਰਕੇ ਕਿਹਾ ਕਿ ਬਣਾ ਕੇ ਦੋ ਫੇਰ ਉਹਨਾਂ ਨੇ ਬਣਾਈ ਫਿਰ ਉਸ ਤੋਂ ਬਾਅਦ ਕਿਉਂ ਬੱਚੇ ਮੰਗਦੇ ਨੇ ਤੇ ਫੇਰ ਤੇ ਬਣਾ ਕੇ ਕਿਤੇ ਨੀ ਪੈਂਦੀ ਚੀਜ਼,
ਹਾਂ ਉਹ ਤੇ ਹੈ।
ਹੋਰ ਕੀ ਬੱਚੇ ਵੀ ਅੱਜ ਕਲ ਸਵਾਦ ਮੰਗਦੇ। ਹੈਗੀ ਬਈ ਕੁਛ ਰੋਟੀ ਤੋਂ ਹੱਟ ਕੇ, ਕੁਛ ਮਿਲੇ ਸਾਨੂੰ
ਹੂੰ,
ਹੋਰ ਕੀ ਹਾਂਜੀ ਕੁਛ ਇੱਕ ਦੋ ਚੀਜ਼ ਜਾਂ ਬਣਾ ਲਾਂਗੇ। ਉਹਨੂੰ ਪੁੱਛ ਲੈਣੀ ਆ ਨਾ ਮੈਂ ਵੱਡੇ ਵਾਲੀ, ਭਾਬੀ ਨੂੰ ਜੋ ਸਾਡੀ ਮੇਰੀ ਹੈਗੀ ਹੈ। ਪੁੱਛ ਲੈਂਦੀ ਕੀ ਬਣਾ ਲੈਣ ਦੇਖੋ ਕੁਛ ਸ਼ਾਇਦ ਬਣਾ ਲੈਣ,
ਕਿਤੇ ਕੜਮ ਨਾ ਚੁੱਕ ਲਿਆਵੇ, ਉਹ ਜਿਹੜੇ ਸਿਖਾਦੇ ਨੇ,
ਦੇਖੋ ਕੀ ਬਣਾਦੇ, ਦੇ ਮੂੰਹ ਨਾ ਬਣਾ ਲੈਣ ਕਿਤੇ ਉਹ
ਨੇ ਮੂਹ ਵਾਲਾ ਮੈਨੂੰ ਪਤਾ ਨਹੀਂ ਮਸ਼ਹੂਰ ਉਹਨੇ ਕੜਮ ਵੀ ਕੀਤੀ। ਹੋਏ ਨੇ, ਤੇ ਮੈਂ ਕਿਹਾ ਆਪਣੇ ਔ ਸਬ ਕੇ ਰੱਖੋ ਮੈਂ ਨੀ ਖਾਦੀ,
ਐਕਚੁਲੀ ਉਹ ਉਹਨਾਂ ਦੇ ਸ਼ਹਿਰ ਦੀ ਸੌਗਾਤ ਹੈਗੀ ਐ।
ਬਸ ਇੱਕੋ ਚੀਜ਼ ਮਸ਼ਹੂਰ ਕੀਤੀ ਦੀ ਹੈ।
ਹੂੰ,
ਬਾਕੀ ਮੈਂ ਵੇਖੋ, ਪੁੱਛ ਆਪਾਂ ਵੀ ਫੋਨ ਕਰਕੇ ਪੁੱਛ ਕਹਿੰਦੇ ਪੱਕੀ ਬਣਾਣਾ ਆਦਾ। ਸਾਨੂੰ ਵਧੀਆ ਜਾ ਸ਼ਾਇਦ ਇੱਕ ਦਿਨ ਜਾ ਕੇ ਖਾ, ਕੇ ਆਵਾਂਗੀ ਮੈਂ ਵੀ,
ਕਿਤੇੇ ਜਿਸ ਦਿਨ ਖਾਓ ਮੈਨੂੰ ਵੀ ਬੁਲਾ ਲਿਓ ਮੈਂ ਵੀ ਆ ਜਾਵਾਂਗੀ ਇੱਧਰੋਂ ਦੀ
ਮੈਂ ਕਿਹਾ ਤੇ ਆ ਇੱਕ ਦਿਨ ਫੋਨ ਫੋਨ ਕਰਕੇ। ਕਹਾਂਗੇ ਕੀ ਬਣਾਣਾ ਆਉਂਦਾ ਵਧੀਆ ਜਿਹਾ
ਹਾਂ ਮੈ ਕਿਹਾ ਮੂੰਹ ਆਦਾ ਬਣਾਣਾ ਬਣਾ ਦਿਨੀ ਆ।
ਥਾਣੀਆਂ,
ਸਹੀ ਗੱਲ ਹੈ ਸਭ ਤੋਂ ਵੱਡੀ ਜੇਠਾਨੀ ਹ
ਮੈਂ ਵੱਡੀ ਜੇਠਾਣੀ ਆ ਪੁੱਛ ਸਕਦੀ ਪੁੱਛੀ ਤੇ ਜਾਨਦੀ ਕੇ ਕੀ ਬਣਾਉਣਾ ਆਉਂਦਾ ਤੈਨੂੰ ਹਾਂ ਤੇ ਨਹੀਂ ਕੀ ਬਣਾਉਣਾ ਆਉਂਦਾ ਦੱਸ ਤੈਨੂੰ ਨਾਲ ਲੈ ਕੇ ਜਾਣਾ ਵਾ ਤਾਂ ਹੀ
ਤਾਂ ਹੀ ਉਹ ਨਾਲ ਲੈ ਕੇ ਜਾਵਾਂਗੇ ਹਰ ਕਿਸੇ ਦੇ ਘਰੋਂ ਇੱਕ ਇੱਕ ਸਬਜ਼ੀ ਆਹੋ ਕੀ ਪਤਾ ਕੁਛ ਟਰਾਈ ਕਰ ਹੀ ਦੇਵੇ।
ਹੈ ਨਾ
ਨਹੀਂ ਵੈਸੇ ਸੁਭਾਅ ਵਧੀਆਂ ਅੱਛਾ ਚਲੋ ਉਹੀਓ ਉਹੀਓ ਹੋਣਾ ਚਾਹੀਦਾ।
ਹਾਂ।
ਬਾਕੀ ਹੋਰ ਕੀ ਕਰਨਾ।
ਹੋਰ ਦੱਸੋ?
ਬਸ ਮੈਂ ਉਥੇ ਗੱਲ ਕਰਦੀ ਹਾਂ ਆਪਣੇ ਤੇ ਫੇਰ ਅਸੀਂ ਟ੍ਰੈਵਲ ਦਾ ਦੇਖ ਨਾ ਟਰੈਵਲਰ ਦਾ ਕਿ ਜਾਣਾ ਕਿੱਥੇ ਹੈਗਾ ਵੇ
ਹਾਂਜੀ -ਹਾਂਜੀ
ਉਹੀ ਉਹ ਜਿਸ ਤਰ੍ਹਾਂ ਹੁੰਦਾ ਹੈ।
ਟਰੈਵਲਰ ਟਰੈਵਲਰ ਜਿਹੜੀ ਬੱਸ ਹੁੰਦੀ। ਉਹ ਹੀ ਹੋਏਗੀ ਸ਼ਾਇਦ ਕਿਉਂਕਿ ਉਹਦੇ ਵਿੱਚ ਹੀ ਬੰਦੇ ਬੱਚੇ ਵੀ ਹੋਣ ਆਪਣੇ ਨਾਲ ਤੇ ਇੱਕ ਇੱਕ ਸੀਟ ਤੇ ਬੱਚਿਆਂ ਨੂੰ ਚਾਹੀਦੀ ਹੈ। ਤੇ ਫੇਰ ਹਸਬੈਂਡ ਨਾਲ ਹੋਣੇ ਸਾਡੇ ਤੇ ਤੁਹਾਨੂੰ ਪਤਾ ਫੇਰ ਇੰਨੀ ਚਿਰ
ਕਰਲਾਂਗੇ ਰਲ ਮਿਲ ਕੇ
ਹਾਂਜੀ ਹਾਂਜੀ ਚਲੋ ਓਕੇ ਜੀ। ਓਕੇ ਫਿਰ ਕਾਲਜ ਇਕੱਠੇ ਜਾਂਦੇ।